ਹੈਲੋ। ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਜੀ ਵਧੀਆ ਤੁਸੀ ਦੱਸੋ ਤੁਸੀ ਠੀਕ ਹੋ?
ਮੈਂ ਬੋਤ ਬੜਿਆ ਜੀ।
ਘਰ ਬਾਰ ਸਭ ਠੀਕ ਤੁਹਾਡੇ?
ਹਾਂਜੀ।
ਜੀ ਵਧੀਆ। ਮੈਂ ਤੇ ਤੁਹਾਡੇ ਕੋਲੋਂ ਐ ਮੈਂ ਤੁਹਾਡੇ ਕੋਲੋਂ ਨਾ ਐ ਪੁੱਛਣਾ ਸੀ ਕਿ ਤੁਸੀ ਬਾਹਰੋਂ ਜ਼ਿਆਦਾ ਖਾਣਾ ਖਾਂਦੇ ਹੋ ਜਾਂ ਘਰ ਦਾ ਲਾਇਕ ਤੁਹਾਨੂੰ ਮੋਮੋਸ ਰੋਲ ਐ ਸਬ ਅੱਛਾ ਮਤਲਬ ਜ਼ਿਆਦਾ ਖਾਂਦੇ ਹੋ ਜਾਂ ਫਿਰ ਘਰ ਦਾ ਖਾਣਾ ਤੁਹਾਨੂੰ ਜ਼ਿਆਦਾ ਪਸੰਦ ਹੈ ਖਾਣਾ।
ਆਲ ਰੈਡੀ।
ਥੋੜਾ ਨਾ ਨੈਟ ਥੋੜਾ ਨੈਟਵਰਕ ਇਸ਼ੂ ਆ ਥੋੜਾ ਜਿ ਤੁਸੀਂ ਨੈਟਵਰਕ ਥੋੜਾ ਬਾਹਰ ਗੱਲ ਕਰ ਸਕਦੇ ਹੋ।
ਹਾਂਜੀ ਮੈਂ ਬਾਹਰ ਆ ਗਿਆ ਅਬ ਆ ਰਹੀ ਆ ਆਪ ਨੂੰ ਆਵਾਸ?
ਹਾਂ ਹਾਂ ਹੁ ਠੀਕ ਹੈ। ਹਾਂਜੀ ਹਾਂਜੀ।
ਉਹ ਨਾ ਅੰਦਰੋਂ ਨਹੀਂ ਆ ਰਹੀ ਸੀ ਆਵਾਜ਼ ਸ਼ਾਇਦ ਨੈਟਵਰਕ ਇਸ਼ੂ ਸੀ ਮੌਸਮ
ਹਾਂਜੀ ਨੈਟਵਰਕ ਇਸ਼ੂ ਹੋਇਆ ਹੋਣਾ। ਹੁਣ ਤੁਹਾਨੂੰ ਇਹ ਪੁੱਛ ਰੀ ਸੀ ਤੁਸੀਂ ਜਿਆਦਾ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਉਹ ਫਾਸਟ ਫੂਡ ਜਾਂ ਫਿਰ ਘਰ ਦਾ?
ਮੇਰੇ ਕੋਲ ਤਾਂ ਯਾਰ ਦੇਖੋ ਘਰ ਜ਼ਿਆਦਾ ਅੱਛਾ ਲਗਦਾ ਹੈ ਖੁਦ ਹੀ ਬਣਾਨਾ ਬੜੀਆ ਲਗਦਾ ਹੈ ਜ਼ਿਆਦਾ। ਡਾਇਟ ਵਗੈਰਾ ਨਾ
ਅੱਛਾ ਮਤਲਬ ਖੋਤੇ
ਅਪਣਾ ਜੈਸੇ ਸੈਂਡਵਿਚ ਵਗੈਰਾ ਹੋ ਗਿਆ ਸਭੀ ਓਟਸ ਹਾਂ ਹਾਂ ਬਈ ਓਟਸ ਵਗੈਰਾ ਹੋ ਗਏ ਸੈਂਡਵਿਚ ਹੋ ਗਏ।
ਮਤਲਬ ਫੇਰ ਤੁ ਫੇਰ ਤੁਸੀਂ ਮਤਲਬ ਬਾਹਰ ਦਾ ਘੱਟ ਈ ਖਾਂਦੇ ਹੋਗੇ ਮੋਮੋਸ।
ਹਾਂ ਬਾਹਰ ਤੋਂ ਬਾਰਹਰ ਤੋਂ ਬੋਹਤ ਈ ਰੇਅਰ
ਬਹੁਤ ਕੰਮ ਬਹੁਤ ਘੱਟ ਅੱਛਾ ਅੱਛਾ ਸਹੀ ਹੈ ਫਿਰ ਤੇ ਤੇ ਹੁਣ ਤੁਸੀਂ ਮੈਂ ਤੇ ਬਾਹਰ ਦਾ ਵੀ ਇਸ ਕਦੀ ਕ ਵਾਰ ਖਾਣ ਲ ਕੇਵਿੰਗ ਹੁੰਦੀ ਹੈ ਤੇ ਫਿਰ ਕਦੀ ਕਦੀ ਖਾਨਾ ਚੱਲ ਜਾਂਦਾ ਬ ਡੇਲੀ ਵੇਸਟ ਕਿਸ ਦਿਨ ਨਹੀਂ ਖਾਂਦੀ ਬਾਹਰ ਦਾ ਮਤਲਬ ਫਿਰ ਘਰ ਜ ਪ੍ਰੈਫਰ ਕਰਦੀਆਂ ਉਹਨਾਂ ਨੂੰ ਬਾਹਰ ਤੋਂ ਬ ਨਾ ਅਗਰ ਮੈਂ ਕੋਈ ਚੀਜ਼ ਖਾਨੀ ਪੀ ਨਾ ਤਾਂ ਮੈਂ ਸੋਚਾਂਗੀ ਮੈਂ ਘਰ ਬਾਨਾ ਜੈਸੇ ਮੋਮੋਜ਼ ਵਗੈਰਾ ਨਾ ਮੈਂ ਸੋਚਣੀ ਕਿ ਮੈਂ ਬਾਹਰ ਦਾ ਨਾ ਖਾ ਕੇ ਨਾ ਘਰ ਹੀ ਬਣਾ ਲਾ ਤੇ ਉਹ ਖੁਦ ਸ ਖਾ ਲਾ ਬਣਾ ਕੇ ਮੈਨੂੰ ਆਪਣੇ ਹੱਥ ਦੀ ਜ਼ਿਆਦਾ ਟੇਸਟੀ ਲੱਗਦੇ ਨੇ ਬਜ਼ਾਰ ਮੈਨ ਟੇਸਟੀ ਨੀ ਆਉਂਦਾ ਹੋਵੇ।
ਬਿਲਕੁਲ ਬਿਲਕੁਲ ਆਪਣੇ ਆਪ ਹੀ ਮਤਲਬ ਖਾਣੇ ਚਾਹੀਏ ਨਾ ਬਣਾ ਕੇ ਕੁੂਕਿੰਗ ਉਣੀ ਚਾਹੀਏ ਥੋੜ੍ਹੀ ਬਹੁਤ
ਹਾਂ ਰ ਮੇ ਮਤਲਬ ਬਾਜ਼ਾਰ ਵਿੱਚ ਨਾ ਮਿਲਦਾ ਟੈਸਟ ਘਰ ਦੇ ਫੂਡ ਚ ਮਿਲ ਜਾਂਦਾ। ਜੋ ਖੁਦ ਤੋਂ ਬਣਾਓ ਨਾ ਤੇ ਉਹ ਅੱਛਾ ਵੀ ਲੱਗਦਾ। ਅਗਰ ਜ ਚੌਮੀਨ ਵਗੈਰਾ ਹੈ ਨਾ ਜ ਚੋਮੀਨ ਹੈ ਮੋਮੋਜ ਹੈ ਤੇ ਮੈਂ ਖੁਦ ਸ ਬਣਾ ਲੈਂਦੇ ਆ ਘਰ ਤੇ ਉਹ ਬਾਹਰ ਦਾ ਬਹੁਤ ਫਰ ਘੱਟ ਹੋ ਜਾਂਦਾ ਬਾਹਰ ਦਾ ਟੇਸਟ ਵੀ ਨਹੀਂ ਆਉਂਦਾ।
ਸਹੀ ਬਾਤ ਹੈ ਇਹ ਤਾਂ ਹੈ ਬਾਹਰ ਕ ਇਤਨਾ ਮਜ਼ਾ ਨਹੀਂ ਆਤਾ ਜਤਨਾ ਜੋ ਘਰਮੇ ਇੰਜੋਏ ਕਰਨ ਕ ਆਤਾ ਨਾ ਫੈਮਲੀ ਕੇ ਸਾਥ ਉਹ ਤਾਂ ਅਲਗ ਹੀ ਹੈ।
ਬਿਲਕੁਲ ਬਿਲਕੁਲ। ਸਾਡੇ ਫੈਮਿਲੀ ਚ ਵੀ ਫਾਸਟ ਫੂਡ ਕਦੀ ਕਦੀ ਨਾ ਬਣਾ ਵੀ ਲਵਾਂਗੇ ਨਾ ਮੰਮੀ ਤੇ ਖਾਂਦੇ ਵੀ ਨਹੀਂ। ਭਰਾ ਵਗੈਰਾ ਉਹਹੀ ਖਾ ਲੈਂਦੇ ਆ ਮੰਮੀ ਤਾਂ ਛੂਦੀ ਵੀ ਨੀ ਫਾਸਟ ਫੂਡ। ਉਹ ਤਾਂ ਕਦੀ ਕਹਿ ਦਾਂਗੇ ਜਬਰਦਸਤੀ ਇੱਕ ਮੋਮੋਸ ਖਾ ਲੋ ਘਰ ਬਣਾਇਆ ਖਾ ਲੋੋ ਘਰ ਦਾ ਬਣਿਆ ਦੇ। ਤੇ ਇਹ ਖਾ ਲੈਣਗੇ ਕਹ ਦਾਂਗੇ ਨਾ ਬਾਜ਼ਾਰ ਦਾ ਤਾਂ ਬਿਲਕੁਲ ਵੀ ਨੀ ਛੂਣਗੇ ਬਿਲਕੁਲ।
ਖਾਣਾ ਹੀ ਕਿਉਂ ਯਾਰ ਬਾਹਰ ਕਦੋਂ ਕੁਛ ਹੈ ਹੀ ਨਹੀਂ।
ਔਰ ਪਤਾ ਇੱਕ ਨਾ ਓਪਸ਼ਨ ਹੋਰ ਹੁੰਦੇ ਨੇ ਜ ਅ ਅਸੀਂ ਕੋਈ ਚੀਜ਼ ਘਰ ਬਣਾਉਣੇ ਪਏ ਹਨਾ ਤਾ ਅਸੀਂ ਜੇ ਮੋਮੋਸ ਨੇ ਅਗਰ ਅਸੀਂ ਉਹਨੂੰ ਸੂਜੀ ਦੇ ਬਣਾ ਸਕਦੇ ਹਾਂ। ਆਟੇ ਤੇ ਬਣਾ ਸਕਦੇ ਹਾਂ ਹਨਾ ਬਾਹਰ ਤੇ ਬਹੁਤ ਜ਼ਿਆਦਾ ਕੋਸਟਲੀ ਮਿਲੇਗਾ ਆਟ ਵਾਲੇ ਬਹੁਤ ਕੋਸਟਲੀ ਮਿਲਦੇ ਨੇ ਫੇਰ ਅਸੀਂ ਨਾ ਘਰ ਅਗਰ ਚਿਕਨ ਖਾਂਦੇ ਹੋ ਚਿਕਨ ਤੇ ਬਣਾ ਸਕਦੇ ਹੋ ਅਗਰ ਵੈੱਜ ਤੇ ਵੈਜ ਬਣਾ ਪਨੀਰ ਦੇ ਬਣਾ ਸਕਦੇ ਹੋ ਪਨੀਰ ਖਾਂਦੇ ਹੋ ਤੇ ਅਫੋਰਡੇਬਲ ਪੈ ਜਾਂਦੇ ਨੇ।
ਬਿਲਕੁਲ ਬਿਲਕੁਲ ਘਰ ਮੈਂ ਸਹੀ ਆਤਾ ਯਾਰ।
ਹਾਂ ਅਫੋਰਡੇਬਲ ਵੀ ਹੋ ਜਾਂਦਾ ਮਤਲਬ ਕਾਫੀ ਸਸਤਾ ਪੈ ਜਾਂਦਾ। ਜੀ ਅ ਪੰਜਾਬ ਮੈਂ ਅ ਹਮ ਪੰਜਾਬ ਤੋਂ ਨਹੀਂ ਹਰਿਆਣਾ
ਆਪ ਹਰਿਆਣਾ ਸੇ ਉਹ ਅੱਛਾ, ਅੱਛਾ ਮੈਂ ਵੀ ਹਰਿਆਣਾ ਸੇ ਹੁ
ਜੀ ਜ ਔਰ ਬ ਸਹੀ ਆਪ ਕੇ ਫਾਸਟ ਤੁਹਾਡੇ ਘਰ ਫਾਸਟ ਫੂਡ ਵਗੈਰਾ ਨ ਨਹੀਂ ਖਦਾ ਲਾਈਕ ਕਿਸੇ ਬਹੁਤ ਅੱਛਾ ਨਾ ਫਾਸਟ ਫੂਡ ਬਾਹਰ ਖਾਣਾ ਪਸੰਦ ਹੈ।
ਅੱਛਾ ਨਹੀਂ। ਮੈਂ ਤਾਂ ਮਾਰਾ। ਤੂੰ ਦੇਖੋ। ਮੈਂ ਤੂੰ ਘਰ ਕੀ ਦਾਲ ਰੋਟੀ ਬੜੀਆ ਲੱਗਦੀ ਹੈ ਮੇਰੇ ਕੋ ਤੋ ਪਨੀਰ ਵਗੈਰਾ ਹੋ ਗਿਆ। ਆਪਣਾ ਪ੍ਰੋਟੀਨ ਹੋ ਗਿਆ। ਉਹ ਸਹੀ ਹੈ।
ਹਾਂ। ਸਹੀ ਬਾਤ ਹੈ। ਔਰ। ਪਨੀਰ ਤੇ ਪ੍ਰੋਟੀਨ ਕਾਫੀ ਜ਼ਿਆਦਾ ਹੁੰਦੀ ਹੈ। ਟੋਫੂਸ ਵੀ। ਟੋਫੂ ਵੀ ਕਾਫੀ ਕਾਫੀ ਪ੍ਰੋਟੀਨ ਹੁੰਦਾ ਹੈ ਨਾ।
ਹਾਂ। ਟੋਫੂ ਵੀ ਬੜੀਆ।
ਅਗਰ ਟੋਫੋਰ ਪਨੀਰ ਚੋ। ਜਿਹਦੇ ਜ਼ਿਆਦਾ ਪ੍ਰੋਟੀਨ ਹੋਵੇ। ਟੋਫੂ।
ਟੋਫੂ, ਟੋਫੂ, ਟੋਫੂ ਜਾਦਾ ਅਸ਼ਾ ਹੈ।
ਅੱਛਾ।
ਟੋਫੂ ਬਾਕੀ। ਪੀਨਟ, ਪੀਨਟ ਸਹੀ ਹੈ। ਪੀਨਟ ਬਟਰ ਲੈ ਲੋ, ਬਾਕੀ ਪੀਨਟ ਸਹੀ ਪੀ ਲੋ।
ਲੇਕਿਨ ਪੀਨਟ ਬਟਰ ਵਿੱਚ ਕੈਲਰੀ ਜ਼ਿਆਦਾ ਹੁੰਦੀ ਹੈ ਨਾ।
ਪਰ ਬਹੀ ਹੈ ਕਿ ਅੱਛਾ ਫੈਟ ਆਤਾ ਉਸਮੇ ਉਹ ਬੈਡ ਫੈਟ ਨਹੀ ਹੈ ਗੁਡ ਫੈਟ
ਕਹਿੰਦੇ ਜਿਸ ਕੋ ਜਿਹਨੂੰ ਵੇਟ ਲੋਸ ਕਰਨਾ ਹੋ ਤਾਂ ਵੇਟ ਨੂੰ ਬੜਾਥੋੜ੍ਹਾ ਨਾ ਖਾਏਗਾ।
ਹਾਂ। ਉਸ ਤੋ ਬਾਅਦ ਵੀ ਖਾ ਸਕਦਾ। ਬੇੜੀ। ਐਕਸਟਰਾ ਐਕਸਰਸਾਈਜ਼ ਕਰ ਲੈ। ਵਰਕ ਆਊਟ ਜ਼ਿਆਦਾ ਕਰ ਲੈ ਪਰ ਅਗਰ ਜੇ ਫੈਟ ਹੈ। ਜ਼ਿਆਦਾ ਹੀ ਫੈਟ ਹੈ।
ਹੁਣ ਜੇ ਬੰਦਾ ਮੋਟਾ ਹੈ। ੳਲਰੇਡੀ ਮੋਟਾ ਹੈ। ਬੰਦਾ ਫਾਸਟ ਫੂਡ ਖਾ ਕੇ ਹੈਲਥੀ ਹੋ ਗਿਆ ਤੇ ਹੁਣ। ਪਹਿਲੇ ਪਿਨ ਬਟਰ ਖਾਏਗਾ। ਡਬਲ ਐਕਸ ਕਰੇਗਾ ਫਿਰ ਹੀ ਸੋਚੇਗਾ ਮੇਰੇ ਜੀ ਬੰਦੇਗਾਗੇ। ਅਗਰ ਐਕਸਚੇਂਜ ਡਬਲ ਕਰਣੇ ਨਾ ਖਾਓ ਨ ਸਕਿਪ ਕਰ ਦੋ।
ਫਿਰ ਵ ਦੇਖੋ ਸੈਲਡ ਵਗੈਰਾ ਉਸ ਲ ਸੈਲਡ ਵਗੈਰਾ। ਮਮਾਰਾ ਤੋ ਇਹ ਚੱਲ ਜਾਤਾ ਹੈ ਯਾਰ ਤੁਮਾਰੋ ਕੋਲ ਕੋਈ ਦਿੱਕਤ ਨਹੀਂ ਹੈ।
ਬਿਲਕੁਲ, ਬਿਲਕੁਲ ਕਈ ਲੋਕ ਨਾ ਐ ਸੋਚਦੇ ੳ ਖਾਧਾ ਪੀਤਾ ਲ ਲੱਗਦਾ ਹੀ ਨਹੀਂ ਹੈ। ਉਹ ਕਿੰਨਾ। ਫਾਸਟ ਫੂਡ ਖਾ ਲੈਣਾ ਨਹੀਂ ਲੱਗੇਗਾ ਅਕੇਲੇ ਜੌ ਐਸੇ ਜੋ ਹਵਾ ਵੀ। ਖਾ ਲੈਂਦੀ ਆ ਨਾ ਨੂੰ ਲੱਗ ਜਾਂਦੀ ਹੈ। ਅਗਰ ਮੈਂ ਕੁੱਝ ਵੀ ਨੀ ਖਾ ਰਹੀ। ਨਾ ਹਵਾ ਵੀ ਖਾ ਰ ਹਾਂ। ਮੈਨੂੰ ਉਹ ਵੀ ਲੱਗ ਜਾਂਦੀ ਹੈ ਮੈਨੂੰ।
ਹਮ ਹਮ। ਲੱਕ ਮਾਰ ਤੋਂ ਇਹ ਰੱਤਗੀ। ਦੋ ਢਾਈ ਦੋ ਤਿੰਨ ਘੰਟੇ ਤੋਂ ਹਮਾਰਾ ਜੀ। ਜਿੰਮੀ ਹੋਤਾ ਬਸ ਉਹ ਆਪਣਾ ਸਹੀ ਹੈ। ਕੋਈ ਦਿੱਕਤ ਨੀ ਹੈ।
ਸਹੀ ਹੈ ਪਹਿਲੇ ਪਹਿਲੇ ਪਤਾ ਕਿਆ ਸੀ। ਪਹਿਲੇ ਮੈਂ ਨਾ ਫਾਸਟ ਫੂਡ ਬਹੁਤ ਸੀ ਜ਼ਿਆਦਾ। ਇਰਤ ਨਾ ਪਰਸਨਲ ਇਨਫੋਰਮੇਸ਼ਨ ਨਹੀ ਸ਼ੇਅਰ ਕਰ ਸਕਦੇ ਨਾ ਪਹਿਲੇ ਪਤਾ ਕਿਆ ਸੀ ਪਹਿਲੇ ਜੀ। ਪਹਿਲੇ ਨਾ ਮੈਂ ਫਾਸਟ ਫੂਡ ਕਿਤਨਾ ਵੀ ਖਾਂਦੀ ਸੀ। ਕਿਤਨਾ ਵੀ ਖਾ ਲਾਂਗੀ ਨਾ। ਤੇ ਮੈਨੂੰ ਲੱਗਦਾ ਹੀ ਨਹੀਂ ਸੀ, ਉਹ। ਅਗਰ ਮੈਂ ਦਸ ਮੋਮੋਸ ਖਾ ਰਹੀ ਹ ਨਾ ਪਤਾ ਨ ਚੱਲਦਾ ਵਾ ਕਿੱਥੇ ਜਾ ਰਿਹਾ। ਔਰ ਹੁਣ ਮੈਂ ਅਗ ਇੱਕ ਮੋਮੋਸ ਵੀ ਖਾ ਲਾਂਗੀ ਨਾ। ਤੇ ਉਹ ਵੀ ਲੱਗ ਜਾਂਦਾ। ਲਗ ਵੀ। ਮੋਟਾਪਾ ਹੋਰ ਵਧ ਗਿਆ ਮੇਰਾ। ਇਸ ਕਰਕੇ ਮੈਂ ਸੋਚੀ ਘਰ ਹੀ ਬਣਾ ਕੇ ਖਾ ਲਾ। ਉਹੀ ਓ ਠੀਕ ਹੈ। ਜਦੋਂ ਘਰ ਦੇ ਦੇਖੋ ਤ ਉਹ ਅੱਖਾਂ ਸਾਹਮਣੇ ਬਣਾਇਆ। ਫੇਿਰ ਉਹ ਸੇਫ ਵੀ ਹੈ। ਹੈਲਥ ਵੀ ਹੈ। ਕਿਉ ਖੁਦ ਬਣਾ ਰਹਾ ਨਾ ਜੋ ਹਾਈਜੀਨ ਵੀ ਹੈ।
ਹਾਂ। ਇਹ ਤਾਂ ਹੈ। ਅਰੇ ਹਰਿਆਣਾ। ਮੈਂ ਤਾਂ ਦੂਧ ਦਹੀਂ ਲੱਸੀ ਜ਼ਿਆਦਾ ਹੈ।
ਹਾਂ। ਪੰਜਾਬ ਵੀ ਲਾ ਲੋ। ਹਰਿਆਣਾ ਵੀ ਲਾ ਲੋ। ਬਿਲਕੁਲ ਬਿਲਕੁਲ। ਹਾਂ ਦੁੱਧ ਲੱਸੀ। ਦਹੀਂ। ਹਾਂ। ਸਹੀ ਗੱਲ ਹੈ। ਇੱਦਾਂ ਤਾਂ ਖਾਣੇ ਦਾ ਬਸ ਫਾਸਟ ਫੂਡ ਤਾਂ ਹੀ ਰਸ ਨਹੀਂ ਕਰ ਸਕਦਾ।
ਫਾਸਟ ਫੂਡ ਤੋਂ ਯਾਰ। ਕੁਛ ਨਹੀਂ ਹੈ ਅਗਰ ਪਤਾ ਕਿਆ ਫਾਸਟ ਫੂਡ ਅਗਰ ਆਪ ਤਿੰਨ ਚਾਰ। ਤਿੰਨ ਚਾਰ ਮਹੀਨੇ ਛੜ ਦੋ ਨਾ ਫਾਸਟ ਫੂਡ ਆਪ ਕਾ ਫਾਸਟ ਫੂਡ ਖਾਨੇ ਕਾ ਹੀ ਮਨ ਨਹੀਂ ਮਨ ਕਰੇਗਾ।
ਹਾਂ ਕਰ੍ਰੇਵਿੰਗ ਘੱਟ ਹੋ ਜਾਂਦੀ।
ਹਾਂ।
ਜੈਸਾੈਸੇ ਗ੍ਰੀਨ ਗ੍ਰੀਨ। ਟੀ ਵੀ ਲਵਾਂਗੇ ਨਾ। ਤਾਂ ਵੀ ਕਰ੍ਰੇਵਿੰਗ ਘੱਟ ਜਾਂਦੀ ਹੈ। ਗ੍ਰਟੀ ਨਾਲ ਵੀ ਫਾਸਟ ਫੂਡ ਦੀ। ਮਤਲਬ ਕਰੇਵਿੰਗ ਹੁੰਦੀ ਨਹੀਂ ਹੈ। ਗ੍ਰਨ ਟੀ ਲੈਣ ਨਾਲ।
ਹਾਂ ਹਾਂ ਹਾਂ।
ਮਤਲਬ ਗਰੰਟੀ ਦਾ ਟੇਸਟ ਤਾਂ ਅੱਛਾ ਨਹੀਂ ਹੁੰਦਾ ਨਾ ਲੇਕਿਨ
ਹੋਰ ਕਿਆ।
ਜੋ ਚੀਜ਼ਾਂ ਹੈਲਥ ਨੇ ਉਹ ਦਾ ਟੇਸਟ ਅੱਛਾ ਨੀ ਹੈ ਜੋ ਅਨਹਲਥ ਟੇਸਟ ਅੱਛਾ ਉਹਨਾਂ ਦਾ।
ਬਿਲਕੁਲ ਬਿਲਕੁਲ।
ਅਬ ਗ੍ਰਨਟੀ ਨਾ ਹੈਲਦੀ ਹੈ ਰੇਸਟ ਅੱਛਾ ਨਹੀਂ ਹੈ ਲੇਨ ਮਸਾਲੇ ਵਾਲੀ ਚਾਹ ਲੈ ਲੋ। ਉਹ ਹੈਲਦੀ ਅ ਥੋੜ੍ਹੀ ਅਨਹਲਦੀ ਲੇਕਿਨ ਟੇਸਟ ਕਿੰਨਾ ਅਛਾ ਉਹਦਾ।
ਹਾਂ ਇਹ ਤਾਂ ਹੈ। ਸਾਥ ਬਿਸਕਿਟ ਵਗੈਰਾ ਲੈ ਲਓ ਉਹ ਤਾਂ ਹੈ ਹੀ ਯਾਰ ਗ੍ਰੀਨ ਟੀ ਗ੍ਰੀਨ ਹੈ ਹੈ ਗ੍ਰੀਨ ਟੀ ਹੋ ਗੀ ਬਲੈਕ ਕੌਫੀ ਹੋ ਗੀ ਇਹ
ਹਾਂ ਲੇਕਿਨ ਟੇਸਟ ਅੱਛਾ ਨਹੀਂ ਹੈ ਨਾ ਟੇਸਟ ਲੈਸ ਬਹੁਤ ਬੇਕਾਰ ਟਸਟ ਲੈਸ ਹੁੰਦਾ ਬਹੁਤ। ਬਹੁਤ ਬੇਕਾਰ ਲੱਗਦਾ ਇੱਕ ਕਫੀ ਕਫੀ ਚੱਲਦੀ ਨਾ ਬੁਲੇਟ ਬੁਲੇਟ ਕੌਫੀ ਜੈੇ ਕੌਫੀ ਔਰ ਪਣੀ ਰ ਇੱਕ ਚਮਚ ਘਿਓ ਪਾਂ ਲੋ ਉਹਦੇ ਚ ਕਾਫੀ ਐਨਰਜੀ ਦਿੰਦੀ। ਹਾ ਬਲਾਸੀ ਨਿ ਬੋਲਦੇੇ ਅਸੀ ਘੀ ਮਿਲਾ ਲ ਉਸ 'ਚ।
ਨਾ ਮਿਲ ਕਰ
ਨਹੀਂ ਨਹੀਂ। ਯ ਆਪ ਕਦੀ ਕ ਚੈੱਕ ਕਰੋਗੇ ਨਾ। ਇੰਟਾੇ ਵੈਬ। ਰ ਓਨਲਾਈਨ ਤੁਹਾਨੂੰ ਦਿਖ ਜਾਏਗਾ। ਬੁਲੇਟ ਕੰਪਨੀ ਦੇ ਨਾਮ ਤੋਂ। ਨਾਲੇ ਬਲੈਕ। ਕਫੀ ਹੋਏਗੀ। ਬਟ ਉਹਦੇ 'ਚ ਨਾ। ਜੈਸੇ ਅ ਕੌਫੀ ਵਾਟਰ ਔਰ ਅਹ ਘੀ। ਉਸਕੋ ਆਪ ਮਿਕਸ ਕਰਕੇ ਨਾ ਤੋ ਹਾਂ ਬੁਲੇਟ ਕੌਫੀ ਬੋਲਦੇ ਹ ਉਸੋ ਨਾ ਐਨਰਜੀ ਕੇ ਕਾਫ਼ੀ ਅੱਛੀ ਹੋਤੀ ਹੈ। ਕਾਫੀ ਅੱਛੀ ਹੁੰਦੀ ਹੈ ਇੰਸਟੈਂਟ ਐਨਰਜੀ ਆ ਜਾਂਦੀ ਹੈ ਉਹਦੇ ਨਾਲ। ਜਿੱਂ ਕਿ ਜਿੰਮ ਵਗੈਰਾ ਕਰਨ ਜਾਓ ਤਾਂ ਉਸ ਤੋਂ ਪਹਿਲੇ ਪੀ ਸਕਦੇ ਹੋ।
ਹਾਂ ਉਹ ਤਾਂ ਅੱਛੀ ਚੀਜ਼ ਹੈ ਉਹ ਲੈਮਨ ਲੈਮਨਸ ਆਤੀ।
ਹਾਂ ਲੈਮਨ ਵਾਲੀ ਵੀ ਆਤੀ ਹੈ ਲਕਨ ਬਤਾ ਜੇ ਗ੍ਰੀਨ ਟੀ ਆਉਂਦੀ ਨਾ ਅਗਰ ਅ ਅ ਟੇਸਟੀ ਵਾਲੀ ਗ੍ਰੀਨ ਟੀ ਹੋਣੀ ਚਾਹੀਦੀ ਹੈ ਲਕ ਗ੍ਰੀਨ ਟੀ ਦੇ ਫਲੇਵਰ ਆਣੇ ਚਾਹੀਦੇ ਨੇ। ਜੋ ਹੈਲਦੀ ਵੀ ਹੋਏ ਰ ਪੀਣ ਵਾਲੇ ਤੋਂ ਅੱਛੀ ਵੀ ਲੱਗੇ।
ਸਹੀ ਬਾਤ ਹੈ।
ਮੈਂਨੇ ਇੱਕ ਵਾਰ ਟ੍ਰਈ ਕੀਤੀ ਸੀ ਗ੍ਰੀਨ ਟੀ ਬਹੁਤ ਬਹੁਤ ਅਜੀਬ ਟੇਸਟ ਸੀ ਮਤਲਬ ਜੇ ਪੱਤੇ ਹੁੰਦੇ ਨੇ ਪੱਤਿਆਂ ਦਾ ਟੇਸਟ ਆ ਰਿਹਾ ਐਸਾ ਟੇਸਟ ਆ ਰਿਹਾ ਉਸ ਵਿੱਚ ੋ ਬਹੁਤ ਅਸੀਂ ਅਜੀਬ ਅਜੀਬ ਮੈਂਨ ਕਿਹਾ ਨਹੀਂ ਗ੍ਰੀਨ ਟੀ ਦੁਬਾਰਾ ਗ੍ਰੀਨ ਟੀ ਨੀ ਪੀਤੀ ਮੈਂਨੇ ਇੱਕ ਸਾਲ ਪਹਿਲੇ ਗ੍ਰੀਨਟੀ ਪੀਤੀ ਸੀ ਦ ਬਾਅਦ ਗ੍ਰਨ ਟੀਤੀ ਉਸ ਤੋਂ ਬਾਅਦ।
ਅੱਛਾ ਜੀ, ਬਹੁਤ ਲੰਬਾ ਟਾਈਮ ਹੋ ਗਿਆ।
ੱ ਅ। ਬਹੁਤ ਬੇਕਾਰ ਟੇਸਟ ਸੀ ਨਾ ਇਸ ਕਰਕੇ।
ਬਸ ਦੇਖੋ ਯਾਰ ਟੇਸਟ ਮੈਂ ਜਾਨਾ ਹੋ, ਫਿਰ ਯਾਰ ਹੈਲਥ ਖਿਲਵਾੜ ਕਰਨੇ ਵਾਲਾ ਕੰਮ ਹੈ।
ਬਿਲਕੁਲ ਉਹ ਤੇ ਉਹੀੱਥੇ ਕਿ ਨਾ ਹਾਂ ਉਹਹੀਥੇ ਨਾ ਕਿ ਜੇ ਜੋ ਹੈਲਦੀ ਚੀਜ਼ਾਂ ਨੇ ਟੇਸਟ ਲੈਸ ਨੇ, ਜੋ ਅਨਹਲਦੀ ਨੇ ਉਹ ਟੇਸਟ ਬਹੁਤ ਅੱਛਾ ਉਹਨਾਂ ਦਾ।
ਪਰ ਮੈਂ ਤਾਂ ਦੇਖੋ ਯਾਰ ਦੇਖੋ ਬਾਹਰ ਕੁਛ ਖਾਤਾ ਨੀ ਬਸ ਆਪਣਾ ਖੁਦ ਹੀ ਬਣਾਤੇ ਹੈਂ। ਵਧੀਆ ਸੈਲਡ ਵਗੈਰਾ ਆ ਇਹੀ ਰਹਿਤਾ ਹਮਾਰਾ ਜ਼ਿਆਦਾਤਰ ਓਟਸ ਵਗੈਰਾ ਹੋ ਗਏ ਖਿਚੜੀ ਹੋ ਗਈ, ਦਲੀਆ ਹੋ ਗਏ। ਇਹ ਚੀਜ਼ ਚੱਲਤੀ ਹੈ ਬਸ ਔਰ ਬਸ ਪ੍ਰੋਟੀਨ ਬਸ ਓਟਸ ਕਾ ਪੈਕੇਟ ਵੋਟਰ ਵਾਲੇ।
ਬਟ।
ਕੀ ਕਭੀ ਮਸਾਲਾ ਔਟਸ ਚਲ ਜਾਤੇ ਜ ਜੋ ਮਸਾਲਾ ਔਟਸ ਆਤੇ ਹੈ ਨਾ ਜ
ਅੱਛਾ ਇੱਕ ਤੋਂ ਇੱਕ ਤੇ ੳਟਸ ਵੀ ਕਈ ਟਾਈਪ ਦੇ ਆਉਂਦੇ ਨਾ ਇੱਕ ਫ ਕੇ ਵਾਲੇ ਆਉਂਦੇ ਨੇ ਜਿਦੋਂ ਤੁਸੀਂ ਮਿੱਠੇ ਵੀ ਬਣਾ ਸਕਦੇ ਹੋਰ
ਨਹੀਂ, ਨਹੀਂ ਉਹ ਨਹੀਂ। ਹਮ ਤੋ ਸਿੰਪਲ ਲਾਤੇ ਹੈ ਜਾਂ ਤਾਂ ਸਿੰਪਲ ਜਾਂ ਫਿਰ ਆਪਣੇ ਮੂਸਲੀ ਵਗੈਰਾ ਹੋ ਗਈ ਉਹ ਬਸ ਇਹ ਬੜੀਆ ਮੂਸਲੀ ਔਰ ਸਾਥੈਂ ਡਰਾਈ ਫਰੂਟਸ ਵਗੈਰਾ ਡਾਲ ਕੇ ਉਸੇ ਉਹ ਵੀ ਬੜੀਆ ਲਗਤੀ ਹੈ। ਬਾਕੀ ਸ਼ੇਕਸ ਵਗੈਰਾ ਪੀ ਲੋ ਸਾਥ ਮੇ ਵਧੀਆ ਹੈ। ਪ੍ਰ
ਅੱਛਾ। ਮੈਂ ਕਿਹਾ, ਮੈਂ ਦੁੱਧ ਦੇ ਵਿੱਚ ਕਾੜ ਕੇ ਔਰ ਉਹਦੇ ਵਿੱਚ ਖੰਡ ਪਾ ਲਓ ਜਾਂ ਸ਼ਹਿਦ, ਔਰ ਫਿਰ ਫਰੂਟ ਵਗੈਰਾ ਪਾਣਾ ਤੇ ਪਾ ਲੋਓ। ਲੇਕਿਨ ਇਤਨਾ ਅੱਛਾ ਟੇਸਟ ਨਹੀਂ ਲਗਿਆ। ਹੋਦਾ ਫਿਰ ਮਨ ਮੈਂ ਉਹ ਵੀ ਨਹੀਂ ਖਾਇਆ। ਬਸ ਮਾਨੂੰ ਟਰਾਏ- ਟਰਾਈ ਕਰਕੇ ਛੋੜ ਦਿੱਤੀ ਹੈਲਦੀ ਚੀਜ਼ਾਂ ਅੱਛਾ ਨਹੀਂ ਲੱਗਾ ਟੇਸਟ ਛੋੜ ਦੋ। ਅੱਛਾ ਨਹੀਂ ਲਗਾ ਟੇਸਟ ਛੋੜ ਦੋ। ਲੇਕਿਨ ਫਿਰ ਵੀ ਹੋ ਹੋਮ ਮੇਡ ਫੂਡ ਤਾਂ ਬਹੁਤ ਚਾਹੀਦਾ ਕੜੀ- ਚਾਵਲ, ਰਾਜਮਾ- ਚਾਵਲ। ਅਸੀਂ ਛੋਲੇ -ਭਟੂਰੇ ਵੀ ਘਰ ਬਣਾ ਸਕਦੇ ਹੋ। ਇਹ ਤੇ ਮਸਤ ਹੈ।
ਯਾਰ ਹੋ ਮੈਂ ਤ ਖੱਤਾ ਹੀ ਨਹੀਂ ਹੈ। ਚੀਜ਼ ਮੈਂ ਬਸ ਰਾਈਸ ਰ ਕੜੀ ਵਗੈਰਾ ਰਾਜਮ- ਚਾਵਲ ਤੋਂ ਠੀਕ ਹੈ। ਬਾਕੀ ਇਹ ਬਟੂਰੇੇ ਫੇ ਖਹਿਰਾ ਤੋਂ ਮੈਂ ਖਾਤਾ ਨ, ਛੋੜ ਰੱਖੇ, ਕਾਫੀ ਟਾਈਮ ਸੇ ਹਮ।
ਮੈਨੂੰ ਬਹੁਤ ਟੇਸਟੀ ਲੱਗਦੇ ਬਟੂਰੇ ਹੋ ਗਏ ਔਰ ਕਚੋੜੀਆਂ ਮਸਤ ਹੈ। ਅਨਹਲਦੀ ਤਾਂ ਹੈ ਹੁਣ ਕਦੀ ਕਬਰ ਤਾਂ ਚੱਲ ਜਾਂਦਾ ਕਦੀ ਐਸੇ ਰੋਸ ਤੇ ਸਾਡੇ ਘਰ ਬੰਦੇ ਹੀ ਨਹੀਂ ਕਦੀ ਕਦੀ ਤਾਂ ਬਣ ਜਾਂਦੇ ਆ, ਜੈਸੇ ਅਗਰ ਹੁਣ ਗਰਮੀਆਂ ਬਹੁਤ ਜ਼ਿਆਦਾ ਰਹ ਹੁਣ ਤਾਂ